ਸਤਿ ਸ਼੍ਰੀ ਅਕਾਲ ਜੀ ਹੋਰ ਸਭ ਕਿੱਦਾਂ ਘਰ ਪਰਿਵਾਰ
ਸਭ ਵਧੀਆ ਜੀ ਤੁਸੀ ਦੱਸੋ ਕੀ ਹਾਲ ਚਾਲ ਤੁਹਾਡੇ।
ਵਧੀਆ- ਵਧੀਆ ਪਰਮਾਤਮਾ ਦੀ ਦੇਣ ਹੈਗੀ ਸਭ ਵਧੀਆ।
ਬੱਸ ਮੈਂ ਕਿਹਾ ਚਲੋ ਅੱਜ ਤੁਹਾਡੇ ਨਾਲ ਗੱਲ ਕਰਦੇ ਹਾਂ ਮੈਂ ਕਿਹਾ ਪੋਲੂਸ਼ਨ ਜਿਹੜਾ ਤੁਰਿਆ ਹੈ ਉਹਦੇ ਕੀ ਮਤਲਬ ਕੀ ਕਿੰਨਾ ਉਹ ਸਾਡੇ ਲਈ। ਖ਼ਤਰਨਾਕ ਹੈਗਾ।
ਹਾਂ ਦੇਖੋ, ਪੋਲਿਊਸ਼ਨ ਜਿਹੜਾ ਹੈਗਾ। ਅੱਜ ਕੱਲ ਤੇ, ਮਤਲਬ ਸਾਡਾ ਦੇਖੋ ਕਿੰਨਾ ਵੱਧ ਗਿਆ ਨਾ। ਤੁਸੀਂ ਸੁਣਿਆ ਹੀ ਹੋਗਾ, ਗਲੋਬਲ ਵਾਰਮਿੰਗ ਜਿਹੜਾ ਹੈਗਾ ਸਾਡੇ ਹਾਈ। ਪੀਕ ਤੇ ਜਾ ਰਿਹਾ ਹੈ ਮਤਲਬ ਕਹਿਣ ਦਾ ਮਤਲਬ ਹੈਗਾ, ਕਿ ਮਤਲਬ ਇੰਨਾ ਜ਼ਿਆਦਾ। ਪੋਲਿਊਸ਼ਨ ਵੱਧ ਚੁੱਕਿਆ ਹੈ। ਕਿ ਲੋਕਾਂ ਨੂੰ ਸਾਂਸ ਲੈਣ ਚ ਦਿੱਕਤ ਆ ਰਹੀ ਹੈਗੀ, ਮਤਲਬ ਅੱਜ ਕੱਲ੍ਹ ਬਿਮਾਰੀਆਂ ਹੀ ਕਿੰਨੀ ਲੱਗ ਗਈਆਂ ਨਾ ਪੋਲਿਊਸ਼ਨ ਕਾਰਨ ਸਾਡੇ ਦੇਖੋ ਇੱਕ ਦੇਸ਼ ਦੀ ਸਾਡੀ ਮਤਲਬ ਕਹਿ ਸਕਦੇ ਹੋ ਇੱਕ ਗੰਭੀਰ ਸਮੱਸਿਆ ਹੁੰਦੀਆਂ ਨੇ ਜਿਵੇ ਸਾਡੀ, ਸਾਡੇ ਦੇਸ਼ ਦੀ ਉਹ ਇੱਕ ਗੰਭੀਰ ਸਮੱਸਿਆ ਪੋਲਿਊਸ਼ਨ ਵੀ ਹੈਗੀ ਨਾ
ਬਿਲਕੁਲ-ਬਿਲਕੁਲ ਇਹ ਤਾਂ ਦੇਖੋ ਤੁਸੀਂ ਬਿਲਕੁਲ ਠੀਕ ਕਿਹਾ ਮਤਲਬ ਇਹ, ਮਤਲਬ ਸਾਨੂੰ ਦੇਖੋ ਇਹ ਕਿੰਨਾ ਪ੍ਰਦੂਸ਼ਣ ਹੋ ਗਿਆ ਲੋਕ ਕੱਲ ਨੂੰ ਦੇਖੋ ਤੁਸੀਂ ਦੇਖੋਗੇ ਜਿਹੜੇ ਅਸਥਮਾ ਪੇਸ਼ੈਂਟ ਹੈ, ਉਹਨਾਂ ਨੂੰ ਸਾਂਸ ਲੈਣ ਲਈ ਕਿੰਨੀ ਤਕਲੀਫ਼ ਹੁੰਦੀ ਹੈ ਔਰ ਜਿਹੜੇ, ਜਿਹਨਾਂ ਨੂੰ ਹਾਰਟ ਦੀ ਪ੍ਰੋਬਲਮ ਹੁੰਦੀ ਹੈ ਕਈ ਲੋਕਾਂ ਨੂੰ ਦੇ ਦੇਖਿਆ ਹੋਗਾ ਤੁਸੀਂ, ਫੇਫੜੇ ਦੀ ਪ੍ਰੋਬਲਮ ਹੁੰਦੀ ਇਹੀ ਹੈ, ਔਰ ਜਿਵੇਂ ਜਿਹੜੇ ਬਜ਼ੁਰਗ ਬੱਚੇ ਹੁੰਦੇ ਨੇ ਬਜ਼ੁਰਗ ਹੁੰਦੇ ਨੇ ਉਹਨਾਂ ਨੂੰ ਵੀ ਕਿੰਨੀ ਜ਼ਿਆਦਾ ਉਹ ਹੁੰਦੀ ਹੈ ਨਾ ਜਿਵੇਂ ਪੋਲਿਊਸ਼ਨ ਦੇਖੋ ਤੁਸੀਂ ਕਈ ਤਰ੍ਹਾਂ ਦਾ ਹੁੰਦਾ ਹੈ, ਤੁਸੀ ਵੇਖਿਆ ਹੋਏਗਾ ਹਵਾ ਵਿੱਚ ਵੀ ਹੁੰਦਾ ਹੈ, ਪਾਣੀ ਵਿੱਚ ਵੀ ਹੁੰਦਾ ਹੈ, ਮਿੱਟੀ ਵਿੱਚ ਵੀ ਹੁੰਦਾ ਹੈ। ਜਿਹੜਾ ਆਪਾਂ ਸੁਣਦੇ ਹਾਂ, ਉਹਦੇ ਨਾਲ ਵੀ ਦੇਖੋ ਕਿੰਨਾ ਪੋਲਿਊਸ਼ਨ ਹੁੰਦਾ ਹੈ
ਹਾਂਜੀ, ਹਾਂਜੀ, ਹਾਂਜੀ ਤੁਸੀਂ ਬਹੁਤ ਸਹੀ ਕਹੀ, ਦੇਖੋ ਪੋਲਿਊਸ਼ਨ ਜਿਹੜਾ ਹੈਗਾ ਨਾ। ਸਾਡੇ ਨੇਚਰ 'ਚ ਆਸ -ਪਾਸ ਜਿਵੇਂ। ਤੁਸੀਂ, ਕਹਿ ਸਕਦੇ ਹੋ। ਕਿ ਸਾਡੀ ਜਿਹੜੀ ਹਵਾ ਹੁੰਦੀ ਹੈਗੀ, ਪਾਣੀ ਹੁੰਦਾ ਹੈ। ਮਿੱਟੀ ਹੁੰਦਾ ਹੈ, ਮਤਲਬ ਨਾਲ ਸਾਡੇ ਸੁਣਨ ਦਾ, ਜਿਹੜਾ ਧਵਨੀ ਹਾਨੀਕਾਰਕ। ਮਤਲਬ ਉਹ ਸਭ ਨੂੰ ਦੂਸ਼ਿਤ ਕਰਦਾ ਹੈ ਨਾ ਦੇਖੋ ਹਵਾ ਵਿੱਚ ਵੀ ਪੋਲਿਊਸ਼ਨ ਹੁੰਦਾ ਹੈਗਾ। ਉਹ ਸਾਡੇ ਲੰਗਸ ਵਾਸਤੇ ਸਾਡੇ ਫੇਫੜੇ ਵਾਸਤੇ ਨੁਕਸਾਨਦਾਇਕ ਹੁੰਦਾ। ਪਾਣੀ ਦੇ ਅੰਦਰ ਅਗਰ ਪੋਲਿਊਸ਼ਨ ਜਾਏਗਾ, ਤੇ ਸਾਨੂੰ ਪੀਣ ਦੇ ਅੰਦਰ ਸਾਨੂੰ ਬਿਮਾਰੀਆਂ, ਉਹੀ ਸੇਮ ਚੀਜ਼ਾਂ ਲੱਗ ਨਹੀਂ ਹੈਗੀਆਂ, ਮਿੱਟੀ 'ਚ ਹੋਏਗਾ। ਤੇ ਮਿੱਟੀ ਮਤਲਬ ਕਿ।
ਉਹ ਆਪਾਂ ਕੋਈ ਫਸਲ ਵਗੈਰਾ ਉਗਾਉਂਦੇ ਹਾਂ, ਉਹ ਸਾਡੇ ਉਹ ਆਪਾਂ ਕੋਈ ਵੀ ਖੇਤੀ। ਖੇਤੀਬਾੜੀ ਕਰਦੇ ਆ, ਉਹਦੇ ਨਾਲ ਵੀ ਸਾਡੇ ਖਾਣ ਪੀਣ ਵਿੱਚ ਵੀ ਜਾਏਗਾ, ਦੇਖੋ, ਹਨਾ ਉਹ ਜਿਹੜਾ ਧਵਨੀ ਹੈ, ਜਿਹੜਾ ਤੁਸੀਂ ਕਿਹਾ ਸਾਊਂਡ ਵਗੈਰਾ ਆਵਾਜ਼ ਵਗੈਰਾ ਦਾ। ਆਪਾਂ ਲੋਕ, ਜ਼ਿਆਦਾ ਆਵਾਜ਼। ਤੇਜ਼ ਆਵਾਜ਼ ਨਾਲ ਜਿਹੜਾ ਪੋਲਿਊਸ਼ਨ ਹੁੰਦਾ ਕਈ ਵਾਰ ਹੁੰਦਾ ਤੁਸੀਂ ਵੇਖਿਆ ਹੋਏਗਾ। ਅੱਜ ਕੱਲ੍ਹ ਦੇ, ਬੱਚੇ ਕੀ ਕਰਦੇ ਨੇ ਇੰਨੇ ਤੇਜ਼ ਗਾਣੇ ਵਗੈਰਾ ਚਲਾ ਲੈਣਗੇ। ਨਾਲ ਸੁਣਦੇ ਰਹਿਣਗੇ, ਉਹਦੇ ਨਾਲ ਦੇਖੋ ਸਾਡੇ ਕੰਨਾਂ 'ਚ ਕਿੰਨਾ ਜ਼ਿਆਦਾ ਉਹ ਹੁੰਦਾ ਹੈ। ਅਭੀ ਤੇ ਵਿਆਹ ਫੰਕਸ਼ਨ 'ਚ ਜਾਂਦੇ ਆ ਕਈ ਵਾਰ ਤੁਸੀਂ ਦੇਖਿਆ ਹੋਏਗਾ। ਉੱਥੇ ਵੀ ਕਿੰਨਾ ਲਾਊਡ ਮਿਊਜਿਕ ਲੱਗਿਆ ਹੁੰਦਾ, ਕਈ ਵਾਰ ਤਾਂ ਉੱਥੇ ਨੇੜੇ -ਤੇੜੇ ਆਪਾਂ ਬੈ ਬੈਠ ਕੇ ਕੋਈ ਗੱਲ ਵੀ ਨੀ ਕਰ ਸਕਦੇ, ਸਾਨੂੰ ਕੁਛ ਸੁਣਾਈ ਹੀ ਨਹੀਂ ਦਿੰਦਾ। ਉਹਦੇ ਨਾਲ਼ ਸਾਡੇ ਕੰਨ ਨਾਲ, ਕਈ ਵਾਰ ਬਜ਼ੁਰਗਾਂ ਨੂੰ ਕਿੰਨੀ ਪ੍ਰੋਬਲਮ ਹੁੰਦੀਆ ਨੇ, ਛੋਟੇ ਬੱਚੇ ਹੁੰਦੇ ਨੇ। ਉਹਨਾਂ ਨੂੰ ਕਿੰਨੀ ਪ੍ਰੋਬਲਮ ਹੁੰਦੀਆਂ ਨੇ ਇਨ ਸਭ ਚੀਜ਼ਾਂ ਨਾਲ
ਸਹੀ ਗਲ ਆਖੀਂ, ਦੇਖੋ ਪੋਲਿਊਸ਼ਨ ਵੱਧਣ ਦੇ ਕਾਰਨ ਕੀ- ਕੀ ਹੈਗੇ ਨਾ। ਪਹਿਲੇ ਅਸੀਂ ਸਾਨੂੰ ਦ ਗੋਰ ਕਰਨਾ ਚਾਹੀਦਾ। ਕਿ ਪੋਲਿਊਸ਼ਨ ਵੱਧਣ ਦੇ ਕਾਰਨ ਕੀ- ਕੀ ਹੈਗੇ। ਇੱਕ ਤੇ ਜਨਸੰਖਿਆ ਜਿਹੜੀ ਵਧਦੀ ਪਈ ਹੈਗੀ। ਪੋਪੂਲੇਸ਼ਨ ਮਤਲਬ ਸਾਡੇ ਦੇਸ਼ ਦੀ, ਦੇਖੋ ਸਾਨੂੰ ਪੋ ਪੋਪੂਲੇਸ਼ਨ, ਅਗਰ ਕੰਟਰੋਲ ਨਾ ਕਰਾਂ ਅਸੀਂ ਪੋਪੂਲੇਸ਼ਨ ਵਧੇਗੀ, ਤੇ ਜਿਹੜੇ ਅਸੀਂ ਯੂਜ ਕਰਦੇ ਆਂ ਸੰਸਾਧਨ ਜਿਵੇਂ ਪਾਣੀ ਹੋ ਗਿਆ। ਹਵਾ ਹੋ ਗਈ, ਬਿਜਲੀ ਹੋ ਗਈ, ਜਿਵੇਂ ਤੁਸੀਂ ਫਸਲ ਕਿਹਾ ਸਾਰੀ ਚੀਜ਼ ਅਗਰ ਯੂਜ ਕਰਦੇ ਹੈਗੇ, ਉਹ ਘੱਟਦੀ ਜਾਂਦੀ ਐ ਕਿਉਂਕਿ ਪਾਪੂਲੇਸ਼ਨ ਵੱਧੇਗੀ, ਤੇ ਸਾਨੂੰ ਰਹਿਣ ਵਾਸਤੇ ਜਗ੍ਹਾ ਚਾਹੀਦੀ ਐ, ਰਹਿਣ ਵਾਸਤੇ ਤੇ ਜਗ੍ਹਾ ਚਾਹੀਦੀ ਐ, ਤੇ ਪੇੜਾਂ ਦੀ ਕਟਾਈ ਹੁੰਦੀ ਹੈਗੀ, ਓਸ ਕਾਰਨ ਦੇਖੋ ਇਹ ਮੇਨ ਰੀਜ਼ਨ ਤੋਂ ਦੇਖੋ ਪੋਪੂਲੇਸ਼ਨ ਵੱਧਣ ਦਾ ਕੀ ਐ। ਪੋਪੂਲੇਸ਼ਨ ਵੱਧਣ ਨਾਲ, ਪੋਲਿਊਸ਼ਨ ਜਿਹੜਾ ਐ ਉਹ ਵੱਧਦਾ ਹੀ ਜਾਏਗਾ। ਤੇ ਸਾਨੂੰ ਆਪਣੀ ਪੋਪੂਲੇਸ਼ਨ ਦੇ ਉੱਤੇ ਕੰਟਰੋਲ ਕਰਨਾ ਚਾਹੀਦਾ ਐ ਨਾ, ਕਹਿਣ ਦਾ ਮਤਲਬ ਮੇਰਾ ਇਹ ਐ।
ਬਿਲਕੁਲ ਠੀਕ ਕਿਆ, ਹੁਣ ਜਿਵੇਂ ਤੁਸੀਂ ਕਹਿੰਦੇ ਹੋ ਪਾਣੀ ਵਿੱਚ ਵੀ ਪ੍ਰਦੂਸ਼ਣ ਹੁੰਦਾ। ਪਾਣੀ ਵਿੱਚ ਕਿਵੇਂ ਹੁੰਦਾ, ਆਪਾਂ ਲੋਕ ਕੀ ਕਰਦੇ ਆ ਮਿਲਕੇ। ਦੇਖੋ ਆਪਾਂ ਕਿਵੇ ਕਾਰਖਾਨੇ ਵਗੈਰਾ ਹੁੰਦੇ ਨੇ, ਜਿਹੜਾ ਫੈਕਟਰੀਆਂ ਵਗੈਰਾ ਹੁੰਦੀਆਂ, ਉਹਨਾਂ ਦਾ ਗੰਦਾ ਪਾਣੀ ਜਿਵੇਂ ਸਾਫ਼ ਪਾਣੀ ਚ ਸੁੱਟ ਜਾਂਦਾ। ਆਪਾਂ ਜਿਵੇਂ ਕੋਈ ਚੀਜ਼ ਤੁਸੀਂ ਵੇਖਿਆ ਹੋਏਗਾ, ਲੋਕੀ ਕੀ ਕਰਦੇ ਨੇ ਪੂਜਾ-ਪੂਜਾ ਕਰਕੇ ਜਿਹੜੇ ਫੂਲ ਹੁੰਦੇ ਨੇ, ਉਹ ਸਾਰੇ ਨਦੀਆਂ ਵਿੱਚ ਡਾਲ ਦਿੰਦੇ ਨੇ। ਉਹਦੇ ਨਾਲ ਵੀ ਦੇਖੋ ਪਾਣੀ ਤਾਂ ਗੰਦਾ ਹੁੰਦਾ ਹੀ ਐ, ਉਹ ਆਪਾਂ ਗੰਦਾ ਪਾਣੀ ਪੀਂਨੇ ਆਂ, ਉਹ ਪਰ ਪੀਂਨੇ ਆਂ, ਚਾਹੇ ਉਹਦੇ ਵਿੱਚ ਜਿਹੜੇ ਵੀ ਪਾਣੀ ਵਿੱਚ ਰਹਿਣ ਵਾਲੇ ਜੀਵ ਜੰਤੂ ਹੁੰਦੇ ਨੇ। ਉਹ ਵੀ ਦੇਖੋ ਕਿਵੇਂ ਅਹ ਧੀਰੇ-ਧੀਰੇ ਕੰਮ ਹੀ ਹੁੰਦੇ ਜਾਂਦੇ ਪਏ ਐ। ਔਰ ਉਹੀ ਪਾਣੀ ਆਪਾਂ ਅਗਰ ਆਪਦੀ ਖੇਤੀ ਲਈ ਯੂਜ ਕਰਦੇ ਆ, ਤਾਂ ਸਾਡੀ ਖੇਤੀ ਵਿੱਚ ਵੀ ਕਿੰਨਾ ਉਹਦਾ ਅਸਰ ਪੈਂਦਾ। ਔਰ ਆਪਾਂ ਪੀਂਦੇ ਆਂ, ਤਾਂ ਉਹਦੇ ਨਾਲ ਦੇਖੋ ਸਾਨੂੰ ਕਿੰਨੀ ਬਿਮਾਰੀਆਂ ਵਗੈਰਾ ਲੱਗਦੀਆਂ, ਤੁਹਾਨੂੰ ਪਤਾ ਈ ਐ ਅੱਜ। ਕੱਲ ਤਾਂ ਪਾਣੀ ਦੇ ਨਾਲ ਵੀ ਹੈਜਾ ਵਗੈਰਾ ਜਾਂ ਇਹ ਸਭ ਕਿੰਨੀ ਚੀਜ਼ਾਂ ਕਿੰਨੀ ਬਿਮਾਰੀਆਂ ਨੇ, ਜਿਹੜਾ ਸਾਨੂੰ ਹੁੰਦੀਆਂ ਨੇ।
ਹਾਂ, ਇਹ ਤੇ ਤੁਸੀਂ ਸਹੀ ਕਿਹਾ। ਦੇਖੋ, ਪੋਲਿਊਸ਼ਨ ਫੈਲਾਣ ਦਾ ਦੂਜਾ ਕਾਰਨ ਜਿਹੜਾ ਤੁਸੀਂ ਵੀ ਮਤਲਬ ਏਅਰ ਪੋਲਿਊਸ਼ਨ ਤੁਸੀਂ ਦੱਸਿਆ ਹੈਗਾ, ਉਹਦਾ ਮਤਲਬ ਕਾਰਨ ਕੀ ਹੈਗਾ। ਜਿਹੜੇ ਅਸੀਂ ਕਾਰਖਾਨੇ ਲਾਂਦੇ ਹੈਗੇ, ਕਾਰਖਾਨੇ ਤੇ ਚਿਮਨੀਆਂ ਚੋਂ ਧੂੰਆਂ ਨਿਕਲਦਾ ਹੈ। ਹੈਗਾ ਉਹ ਜ਼ਹਿਰੀਲੀ ਗੈਸਾਂ ਨਿਕਲਦੀਆਂ ਹੈਗੀਆਂ, ਪਲਾਸਟਿਕ ਤੇ ਕੂੜੇ ਜਲਾ ਦੇਖੋ ਪਲਾਸਟਿਕ ਕਿੰਨਾ ਹਾਰਮਫੁੱਲ ਐ ਤੁਸੀਂ ਸੁਣਿਆ ਹੀ ਹੋਵੇਗਾ, ਪਲਾਸਟਿਕ ਸਾਡੀ ਬੋਡੀ ਵਾਸਤੇ ਸਾਡੇ ਮਤਲਬ ਐਟਮੋਸਫੇਅਰ ਵਾਸਤੇ। ਕਿਉਂਕਿ ਜਿਹੜੀ ਇੱਕ ਚੀਜ਼ ਜਿਵੇਂ ਕੋਈ ਨੈਚ ਨੈਚੁਰਲ ਥਿੰਗ ਹੁੰਦੀ ਐ, ਬਾਇਓਡੀਗ੍ਰੇਬਲ ਹੁੰਦੀ ਐ। ਇੱਕ ਚੀਜ਼ ਹੁੰਦੀ ਹੈ ਬਾਇਓਡੀਗਰੇਬਲ ਇੱਕ ਹੁੰਦੀ ਹੈ, ਨੋਨ-ਬਾਇਓਡੀਗਰੇੇਬਲ ਚੀਜ਼। ਬਾਇਓਡੀਗ੍ਰੇਬਲ ਚੀਜ਼ ਨੂੰ ਅਗਰ ਤੁਸੀਂ ਡਿਸਪੋਜ ਕਰੋਗੇ, ਉਹਨੂੰ ਅਗਰ ਹਫ਼ਤਾ ਲੱਗੇਗਾ। ਤੇ ਨੋਨ ਬਾਇਓਡਿਗਰੇਬਲ ਚੀਜ਼ ਨੂੰ ਅਗਰ ਤੁਸੀਂ ਦ ਮਤਲਬ ਜਿਦਾ ਮਲਾਓਗੇ ਉਹਨੂੰ, ਮਤਲਬ ਮਿੱਟੀ ਚ ਮਿਲਣ ਚ ਸਾਲੋ ਸਾਲ ਲੱਗ ਜਾਂਦੇ ਐ, ਜਿਵੇਂ ਪਲਾਸਟਿਕ ਹੈਗਾ ਉਹਨੂੰ ਅਗਰ ਤੁਸੀਂ ਡੰਮ ਕਰ ਰਹੇ ਹੋ। ਕਿੱਥੇ ਦਬਾ ਰਹੇ ਹੋ, ਤੇ ਉਹ ਪਤਾ ਕਿੰਨੇ ਸਾਲ ਲੱਗਦੇ ਹੈਗੇ। ਦੱਬਣ ਚ, ਜਿਹਦੇ ਨਾਲ ਸਾਡਾ ਜਿਹੜਾ ਪੋਲਿਊਸ਼ਨ ਹੈਗਾ ਉਹ ਵੱਧ ਵੱਧ ਰਿਹਾ, ਲੋਕਾਂ ਨੂੰ ਕੀ ਕੀ ਬਿਮਾਰੀਆਂ ਲੱਗ ਰਹੀ ਹੈਗੀਆਂ, ਸਾਂਸ ਲੈਣ ਚ ਕਠਿਨਾਈ ਹੋ ਰਈ ਐ। ਫੇਫੜੇ ਕੇ ਰੋਗ, ਐਲਰਜੀ ਹਾਰਟ ਡਿਸੀਜੀਜ਼। ਕੈਂਸਰ ਤੱਕ ਬਿਮਾਰੀਆਂ ਇਨ ਸਬ ਚੀਜ਼ੋ ਹੋ ਰਈ ਐ, ਮਤਲਬ ਏਅਰ ਪੋਲਿੂਸ਼ਨ ਸੇ।
ਬਿਲਕੁਲ-ਬਿਲਕੁਲ ਇਹ ਤਾਂ ਬਿਲਕੁਲ ਠੀਕ ਕਿਹਾ ਤੁਸੀਂ ਜੀ, ਮਤਲਬ ਇਹਦੇ ਨਾਲ ਕਿੰਨੀ ਮਤਲਬ ਅ ਬ ਬਿਮਾਰੀਆਂ ਹੁੰਦੀਆਂ ਨੇ ਆ, ਕਈ ਵਾਰ ਆਪਾਂ ਵੀ ਦੇਖੋ ਕਚਰੇ ਵਿੱਚ ਵੀ, ਆਪਾਂ ਕੂੜੇ ਵਿੱਚ ਵੀ ਪਲਾਸਟਿਕ ਦੀ ਥੈਲੀਆਂ ਆਪਾਂ ਸੁੱਟ ਦਿੰਦੇ ਨੇ ਤੁਹਾਨੂੰ ਪਤਾ ਈ ਐਹ, ਪਰ ਸਾਨੂੰ ਸੁੱਟਣੀ ਨੀ। ਚਾਹੀਦੀ ਐ, ਦੇਖੋ ਇਹਦੇ ਨਾਲ ਵੀ ਆਪਾਂ ਗਾਵਾਂ ਵਗੈਰਾ ਵੀ ਤਾਂ ਖਾਂਦੀਆਂ ਨੇ ਤੁਹਾਨੂੰ ਪਤਾ ਈ ਐ, ਕਈ ਵਾਰ ਆਪਾਂ ਕੋਈ ਖਾਣ ਦੀ ਚੀਜ਼ ਸੁੱਟਦੇ ਆ ਉਹ ਥੈਲੀ ਵਿੱਚ ਸੁੱਟਦੇ ਨੇ ਤੇ ਗਾਵਾਂ ਦੇ ਮੂੰਹ ਵਿੱਚ ਵੀ ਜਾਂਦਾ, ਉਹਦੇ ਨਾਲ ਵੀ ਦੇਖ ਦੇੋ ਉਹ ਬੇਚਾਰਿਆਂ ਨੂੰ ਵੀ ਕਿੰਨੀ ਉਹ ਤਕਲੀਫ਼ ਤਾਂ ਹੁੰਦੀ ਹੈ ਦੇਖੋ, ਚਾਹੇ ਜਾਨਵਰ ਆ ਚਾਹੇ ਇਨਸਾਨ ਹੈ ਹਰ ਕਿਸੇ ਨੂੰ ਤਕਲੀਫ਼ ਤਾਂ ਹੁੰਦੀ ਹੀ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ।
ਬਿਲਕੁਲ, ਦੇਖੋ ਸਾਡੇ ਦੇਸ਼ ਚ ਕੀ ਕੇ ਗਿਆ ਗਾਂ ਸਾਡੀ ਮਾਤਾ ਹੈਗੀ ਪਰ ਅਸੀਂ ਕਦਰ ਨੀ ਕਰਦੇ, ਮੈਂ ਇੰਨੇ ਲੋਕਾਂ ਨੂੰ ਦੇਖਿਆ ਗਾਂ ਨੂੰ ਅਨਾਜ ਪਾਵਾਂਗੇ ਨਾਲ ਪੋਲੋਥੀਨ ਹੁੰਦੀ ਹੈ ਨਾ, ਉਹਦੇ ਨਾਲ ਪੈ ਦਾਂਗੇ ਕੋਈ ਗਾਏ, ਕੋਈ ਪੜ੍ਹੇ ਲਿਖੇ ਥੋੜ੍ਹੀ ਹੈਗੀ ਉਹ ਅਨਪੜ੍ਹ, ਅਨਪੜ੍ਹ ਵੀ ਨਹੀਂ ਕਹਿ ਸਕਦੇ ਸਾਡੀ ਮਾਤਾ ਹੈਗੀ ਉਹ ਜਾਨਵਰ ਹੈਗਾ, ਉਹਨੂੰ ਨਹੀਂ ਪਤਾ ਮੈਂ ਕੀ ਖਾਣਾ ਕੀ ਨਹੀਂ ਖਾਣਾ ਤੁਸੀਂ ਪੋਲੋਥੀਨ ਡਸਟਬਿਨ ਚ ਪਾਓ ਨਾ, ਪਹਿਲੇ ਗੱਲ ਤਾਂ ਤੁਸੀਂ ਪੋਲੋਥੀਨ ਯੂਜ ਹੀ ਨਾ ਕਰੋ। ਤੁਸੀਂ ਅਗਰ ਦੇਸ਼ ਦੇ ਨਾਗਰਿਕ ਹੋ ਪੜ੍ਹੇ ਲਿਖੇ ਹੋ, ਤੁਸੀਂ ਆਪਣਾ ਥੈਲਾ ਨਾਲ ਲੈ ਕੇ ਜਾਓ, ਨਹੀਂ ਤਾ ਬਾਇਓਡੀਗ੍ਰੇਬਲ ਚੀਜ਼ਾਂ ਯੂਜ ਕਰੋ ਰੈਪ ਪੇਪਰ ਯੂਜ ਕਰੋ, ਕਾਗਜ਼ ਯੂਜ ਕਰੋ।
ਕਿੰਨਾ ਉਹ ਹੋ ਗਿਆ ਹੈ ਕਿ ਕਾਗਜ਼ ਦੇ ਥੈਲੇ ਆ ਗਏ ਨੇ, ਜਿਵੇ ਆਪਾਂ ਪੁਰਾਣੇ ਕੱਪੜੇ ਹੁੰਦੇ ਨੇ ਕੱਪੜੇ ਦੇ ਆਪਾਂ ਥੈਲੇ ਬਣਾ ਕੇ, ਉਹ ਆਪਾਂ ਯੂਜ ਕਰ ਸਕਦੇ ਹਾਂ ਉਹਦੇ ਨਾਲ ਦੇਖੋ ਪੋਲਿਊਸ਼ਨ ਵੀ ਨਹੀਂ ਹੁੰਦਾ, ਆਪਾਂ ਘੱਟ ਵੀ ਤਾਂ ਕਰਨਾ ਸਾਡੇ ਹੱਥ ਵਿੱਚ ਹੀ ਹੁੰਦਾ ਹੈ। ਤਾਂ ਆਪਾਂ ਪੋਲਿਊਸ਼ਨ ਅਗਰ ਵਧਾ ਸਕਦੇ ਹਾਂ ਤਾਂ ਉਹਨੂੰ ਘੱਟ ਕਰਨਾ ਵੀ ਸਾਡੇ ਆਪਦੇ ਹੱਥ ਵਿੱਚ ਹੀ ਹੁੰਦਾ, ਹੁਣ ਆਪਾਂ ਪਾਣੀ ਹੈ ਪਾਣੀ ਨੂੰ ਆਪਾਂ ਗੰਦਾ ਨਾ ਕਰੀਏ, ਆਪਾਂ ਸਾਫ਼ ਸੁਥਰਾ ਰੱਖੀਏ, ਆਪਾਂ ਨਾ ਪਾਣੀ ਵਿੱਚ ਕੁਛ ਨਦੀਆਂ ਵਿੱਚ ਅ ਤਲਾਬਾਂ ਵਿੱਚ ਕੁਛ ਸੁੱਟੀਏ ਤਾਂ ਪੋਲਿਊਸ਼ਨ ਨਹੀਂ ਹੋਏਗਾ, ਦੇਖੋ ਉਹ ਆਪਦੇ ਹੱਥ ਵਿੱਚ ਹੀ ਹੈ ਸਾਡੀ
ਉਹ ਤੇ ਹੈਗਾ- ਨਾਲ ਦੇਖੋ ਤੁਸੀਂ ਨਾ ਲੋਕੀ, ਜਿਹੜਾ ਸਾਊਂਡ ਪੋਲਿਊਸ਼ਨ ਹੁੰਦਾ ਉਹ ਕਿਉਂ ਹੁੰਦਾ ਹੈ? ਤੇਜ਼ ਲਾਊਡ ਸਪੀਕਰ ਨਾਲ ਜਾਂ ਦੇਖੋ ਜਿਹੜੀ ਜਿਹੜੀ ਮਸ਼ੀਨਾਂ ਇੰਨੀ ਤੇਜ਼ ਤੇਜ਼ ਆਵਾਜ਼ ਕਰਦੀਆਂ ਹੈਗੀਆਂ, ਜਿਵੇਂ ਕੰਸਟਰਕਸ਼ਨ ਦਾ ਕੰਮ ਚੱਲਦਾ ਹੈਗਾ ਇੰਨੀ ਤੇਜ਼ ਆਵਾਜ਼ ਆਉਂਦੀ ਹੈ ਮਤਲਬ ਉਹ ਤੁਸੀਂ ਕਦੇ, ਕਿਸੇ ਤੇਜ਼ ਆਵਾਜ਼ ਦੇ ਅੰਦਰ ਤੁਸੀਂ ਚਾਰ ਪੰਜ ਘੰਟੇ ਵੀ ਰਹਿ ਲਓਗੇ ਨਾ ਤੁਹਾਡਾ ਜਿਹੜਾ ਮਾਇੰਡ ਹੈਗਾ ਨਾ, ਉਹ ਸੁੰਨ ਹੋ ਜਾਣਾ ਹੈ ਤੁਸੀਂ ਬਿਲਕੁਲ ਹੀ ਮਤਲਬ ਤੁਹਾਨੂੰ ਨੀ ਪਤਾ ਚਲੇਗਾ, ਕਿ ਤੁਹਾਡਾ ਮਾਇੰਡ ਕੀ ਕਰਦਾ ਪਿਆ ਤੁਹਾਡਾ ਮਾਇੰਡ ਚਿੜਚਿੜਾ ਤੁਸੀਂ ਚਿੜਚਿੜੇ ਹੋ ਜਾਣਾ ਲੋਕਾਂ ਨੂੰ ਹਾਈ ਬੀ ਪੀ ਹੋ ਜਾਂਦਾ ਹੈ, ਦੇਖੋ ਔਰ ਸਾਊਂਡ ਨਾਲ ਸਾਊਂਡ ਪੋਲਿਊਸ਼ਨ ਨਾਲ ਤੇ ਤੁਹਾਨੂੰ ਪਤਾ ਹੀ ਹੈ, ਸਾਊਂਡ ਦੀ ਕਿੰਨੀ ਪ੍ਰੋ ਪ੍ਰੋਬਲਮ ਹੋ ਜਾਂਦੀ ਹੈ ਸਾਊਂਡ ਪੋਲਿਊਸ਼ਨ ਨਾਲ, ਮਤਲਬ ਸੁਣਨ ਦੀ ਕਿੰਨੀ ਦਿੱਕਤ ਆ ਜਾਂਦੀ ਹੈ ਨਾ ਦੇਖੋ ਸਾਰਾ ਕੁਛ ਮੈਂ ਤੇ ਕਹਾਂਗੀ ਸਾਰੇ ਕੰਮ ਜਿਹੜੇ ਪੋਲਊਸ਼ਨ ਹੈਗਾ ਨਾ ਇਹ ਸਾਰਾ ਹਿਊਮਨ ਬੀਂਗ ਹੈਗੀ ਨਾ- ਉਹਨੂੰ ਸੋਚ ਸਮਝ ਕੇ ਉਹੀ ਜੇ ਉਹ ਕਰ ਸਕਦਾ ਕਰ ਸਕਦਾ ਨਾ ਤਰੱਕੀ
ਬਿਲਕੁਲ ਇਹ ਤਾਂ ਬਿਲਕੁਲ ਠੀਕ ਆ, ਦੇਖੋ ਆਪਦੇ ਹੱਥ ਵਿੱਚ ਹੀ ਹੈ ਸਾਡਾ ਕਿ ਆਪਾਂ ਕਿਵੇਂ ਮਤਲਬ ਇਹ ਪੋਲਿਊਸ਼ਨ ਨੂੰ ਵਧਾਉਣਾ ਹੈ ਕਿ ਰੋਕਣਾ ਹੈ? ਇਹ ਸਾਡਾ ਸ ਸਾਰਾ ਕੁਛ ਆਪਦੇ ਹੱਥ ਵਿੱਚ ਹੀ ਹੈ ਕਹਿਣ ਦਾ ਮੀਨਿੰਗ ਹੈ ਤੁਹਾਡਾ
ਹਾਂਜੀ ਹਾਂਜੀ, ਹਾਂਜੀ ਮੈਂ ਤੇ ਦੇਖੋ ਇਹੀ ਕਹਾਂਗੀ ਲਾਸਟ ਕੀ ਪੋਲਿਊਸ਼ਨ ਕੀ ਹੈਗਾ? ਪੋਲਿਊਸ਼ਨ ਰੋਕਣਾ ਕੇਵਲ ਗੌਰਮੈਂਟ ਦੀ ਜਿੰਮੇਵਾਰੀ ਨਹੀਂ ਹੈਗੀ, ਆਮ ਲੋਕ ਜਿਹੜੇ ਹੈਗੇ ਨ ਨਾਗਰਿਕ ਉਹਨਾਂ ਦਾ ਵੀ ਕਰਤਵ ਹੈਗਾ ਨਾ ਕਿ ਨੈਤਿਕ ਮੂਲ ਕੈ ਲੋ ਜਾਂ ਸਾਮਜਿਕ ਮੂਲ ਕਹਿ ਲੋ ਸਾਨੂੰ ਮਿਲ ਜੁਲ ਕੇ ਅਗਰ ਅਸੀਂ ਛੋਟੇ ਛੋਟੇ ਪ੍ਰਯਸ ਕਰਾਂਗੇ ਕਿ ਪੇੜ ਪੌਦੇੇ ਲਓ ਆਸਪਾਸ, ਪ ਪਲਾਸਟਿਕ ਨਾ ਯੂਜ ਕਰੋ, ਤੇਜ਼ ਆਵਾਜ਼ ਨਾ ਸੁਣੋ ਤੁਸੀਂ ਕਿੱਥੇ ਅਗਰ ਕਿਤੇ ਲੱਗ ਰਿਹਾ ਆਂ ਤੇ ਤੁਸੀਂ ਕਿਉਂਕਿ ਆਣ ਵਾਲੀ ਪੀੜ੍ਹੀ ਜਿਹੜੀ ਹੈਗੀ ਨਾ ਅਗਰ ਤੁਸੀਂ ਓਦਦਾ ਉਜਵਲ ਭਵਿੱਖ ਚਾਹੁੰਦੇ ਹੋ ਨਾ। ਤੇ ਤੁਹਾਨੂੰ ਮਤਲਬ ਛੋਟੇ, ਛੋਟੇ ਦੇਖੋ ਸਟੈਪ ਚੱਕਣੇ ਹੀ ਪੈਣੇ ਹੈਗੇ। ਤੇ 'ਗੌਰਮੈਂਟ' ਕੱਲੀ ਇਹ ਕੰਮ ਨਹੀਂ ਕਰ ਸਕਦੀ‌।
ਬਿਲਕੁਲ ਐ ਤਾਂ ਬਿਲਕੁਲ ਤੁਸੀਂ ਠੀਕ ਕਿਆ ਚਲੋ ਵਧੀਆ ਲੱਗਿਆ, ਤੁਹਾਡੇ ਨਾਲ ਗੱਲ ਕਰਕੇ।
ਹਾਂਜੀ, ਹਾਂਜੀ, ਹਾਂਜੀ, ਹਾਂਜੀ, ਹਾਂਜੀ 'ਸਤਿ ਸ਼੍ਰੀ ਅਕਾਲ'।